ਕਿ, ਹਾਲ -ਚਾਲ?
ਜੀ, ਬਸ ਵਧੀਆ, ਤੁਸੀਂ ਦੱਸੋ?
ਬਸ - ਬਸ, ਬਸ -ਬਸ ਵਧੀਆ, ਮੈਂ ਕਿਹਾ ਚਲੋ, ਤੁਸੀਂ ਕਹਿ ਰਹੇ ਸੀ ਕੋਈ ਟੋਪ ਗੱਲ, ਡਿਸਕਸ ਕਰਨੀ ਹੈ ਦਸੋ
ਹਾਂ, ਜੀ ਬਸ ਦਿੱਕਤ ਜੀ, ਇਹੀ ਡਿਸਕਸ ਕਰਨਾ ਸੀ ਕਿ ਤੁਸੀਂ ਕੀ ਪਸੰਦ ਹੈ ਤੇ ਕਿਤਾਬ ਪੜਣਾ, ਮੂਵੀ ਦੇਖਨਾ ਤੇ, ਮੂਵੀ ਪਸੰਦ, ਉਹ ਹੈ ਤੇ, ਚੁੱਪ ਹੀ ਏਹ ਕੱਲੇ ਚਲੇ ਮੂਵੀ ਦੇਖਣ
ਹਾਂ, ਦੇਖੋ ਕਿਤਾਬਾਂ ਪੜ੍ਹਨਾ, ਤੇ ਨਾਲ ਫਿਲਮਾਂ ਦੇਖਣਾ, ਦੋਨਾਂ ਦੇ ਨਾ ਆਪਣੇ -ਆਪਣੇ ਫਾਇਦੇ ਤੇ, ਆਪਣੇ -ਆਪਣੇ ਨੁਕਸਾਨ ਹੈਗੇ ਨਾ, ਕਹਿਣ ਦਾ ਮਤਲਬ ਇਹ ਹੋ ਗਿਆ ਕਿ ਦੋਨੋ, ਆਪਣੀ ਜਗ੍ਹਾ ਠੀਕ ਵੀ ਹੈਗੇ, ਤੇ ਦੋਨੋ ਆਪਣੀ ਜਗ੍ਹਾ ਨਹੀਂ, ਵੀ ਠੀਕ ਕਹਿ ਸਕਦੇ ਹੋ, ਜਿਵੇਂ ਕਿਤਾਬਾਂ, ਪੜ੍ਹਨ ਨਾਲ ਨਾ ਦੇਖੋ ਬੰਦੇ ਦੀ ਨਾ ਸੋਚ ਹੁੰਦੀ ਹੈ ਨਾ ਉਹ ਮਜ਼ਬੂਤ ਹੁੰਦੀ ਹੈ ਕਹਿਣ ਦਾ ਮਤਲਬ ਕਿ ਅਹ ਹੈ ਨਾ। ਹਾਂ ਪਰ ਜਿਹੜੀ ਮੂਵੀ ਵੇਖਦੇ ਹੈਗੇ ਉਹਦੇ ਨਾਲ ਮਤਲਬ ਸਾਡਾ ਸਾਨੂੰ ਨਾ ਕਰੈਕਟਰ ਜੈਸਟੀਫਾਈ ਕਰਨ ਦੀ ਲੋੜ ਨਹੀਂ ਪੈਂਦੀ। ਕਿਉਂਕਿ ਅਗਰ ਤੁਸੀਂ ਕਿਤਾਬ ਦੇਖ ਰਹੇ ਹੋ ਤੇ ਕਿਤਾਬਾਂ ਵਿੱਚ ਤੇ ਤੁਹਾਨੂੰ ਮਤਲਬ
ਲੋਕਾਂ ਨੂੰ ਲੱਗਦਾ ਹੈ ਹਾਂਜੀ, ਹਾਂਜੀ। ਹਾਂਜੀ ਇਹ ਹਾਂਜੀ ਇਹ ਹਾਂਜੀ ‌ਇਹੀ ਗੱਲ ਹੈ ਜੀ। ਫ਼ਿਲਮ ਦੇਖਣਾ ਤੇ ਕਿਤਾਬ ਪੜ੍ਹਨਾ ਇਹ ਦੋਨੋ ਹੀ ਮਨੋਰੰਜਨ ਦੇ ਸਾਧਨ ਹੈ ਤੁਸੀਂ ਉਹ ਡਿਪੈਂਡ ਕਰਦਾ ਸੀ ਕਿ ਕੌਣ ਸਾ ਦੇਖਣਾ ਹੈ ਕਿ ਕੌਣਸ ਕਰਨਾ ਹੈ।
ਹਾਂ ਉਹ ਤੇ ਹੈਗਾ ਕਿਤਾਬਾਂ ਦੇਖਣਾ ਤੇ ਦੇਖੋ ਮੈਨੂੰ ਤਾਂ ਦੇਖੋ ਦੋਨੋ ਚੀਜ਼ਾਂ ਹੀ ਪਸੰਦ ਹੈਗੀਆਂ ਕਿਤਾਬਾਂ ਨਾਲ ਜਿਹੜਾ ਆਤਮਿਕ ਗਿਆਨ ਹਉਦਾ ਨਾ ਕਿਤਾਬਾਂ ਦੇਖੋ ਤੁਹਾਨੂੰ ਨਾ ਟਾਈਮ ਵੀ ਸਹੂਲੀਅਤ ਹੈਗੀ ਦੇਖੋ ਫਿਲਮਾਂ ਦੇਖਣਾ ਮਤਲਬ ਇੱਕ ਚਲਦੀ ਟ੍ਰੇਨ ਵੱਕਣ ਹੈਗੀ ਕਿ ਉਹ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਤਿੰਨ ਘੰਟੇ ਕੰਟੀਨਿਊ ਉਹਦਾ ਬੈਕਗਰਾਊਂਡ ਮਿਊਜਿਕ ਵੀ ਆਏਗਾ ਸਾਰੀ ਚੀਜ਼ ਆਏਗੀ ਪਰ ਜਿਹੜੀ ਤੁਸੀਂ ਤੁਹੀ ਮੂਵੀ ਵੇਖੋਗੇ ਕਿਤਾਬ ਪੜ੍ਹੋਗੇ ਉਹਨੂੰ ਤੁਸੀਂ ਤਸੱਲੀ ਨਾਲ ਪੜ੍ਹ ਸਕਦੇ ਹੋ।
ਹਾਂਜੀ ਦੇਖੋ ਜੀ ਪਰ ਦੋਨੋ ਦਾ ਅਸਰ ਇਨਸਾਨ ਦੇ ਦਿਮਾਗ ਦੇ ਅਲੱਗ ਅਲੱਗ ਹੁੰਦਾ ਹੈ ਕੁਛ ਲੋਕ। ਫਿਲਮ ਦੇਖਣਾ ਪਸੰਦ ਕਰਦੇ ਨੇ ਤੇ ਕੁਛ ਲੋਕ ਕਿਤਾਬਾਂ ਪੜ੍ਹਨ ਵਿੱਚ ਕੌਸ਼ੀਸ਼ ਮਹਿਸੂਸ ਕਰਦੇ ਨੇ
ਹਾਂ ਉਹ ਤੇ ਦੇਖੋ ਆਪਣੇ ਆਪਣੇ ਬੰਦੇ ਦੇ ਸ਼ੋਂਕ ਹੈਗੇ ਦੇਖੋ ਮੈਂ ਤੇ ਕਹਾਂਗੀ ਛੋਟੇ ਬੱਚੇ ਹੁੰਦੇ ਜਿਵੇਂ ਉਹਨਾਂ ਨੂੰ ਕਿ ਮਤਲਬ ਅਸੀਂ ਕਿਤਾਬਾਂ ਦੇਖਣੀਆਂ ਮਤਲਬ ਸੀਖਾਣੀ ਚਾਹੀਦੀ ਹੈ,
ਅੱਜੀ ਦੇਖ ਹਾਂਜੀ ਫ਼ਿਲਮ ਦੇਖਣਾ ਅੱਜ ਦੇ ਸਮੇਂ ਵਿੱਚ ਬਹੁਤ ਆਸਾਨ ਹੋ ਗਿਆ ਜੀ ਦੇਖੋ ਬੱਚੇ ਵੀ ਦੇਖਣ। ਬੱਚੇ ਵੀ ਦੇਖ ਲਏ ਹੈ ਫੋਨ ਵਿੱਚ ਮੋਬਾਇਲ ਹੋ ਗਿਆ ਤੇ ਟੀ ਵੀ ਲੈਪਟੋਪ ਹਰ ਜਗ੍ਹਾ ਫਿਲਮਾਂ ਮਿਲ ਜਾਂਦੀ ਹੈ ਜਦੋਂ ਅਸੀਂ ਫਿਲਮ ਦੇਖਦੇ ਹਾਂ, ਤੇ ਸਾਡੀਆਂ ਆਂਖਾ ਸਪਨੇ ਪੂਰੇ ਹੁੰਦੇ ਨੀਂ ਤੇ ਪੂਰੀ ਕਹਾਣੀ ਐਸੇ ਚੱਲਦੀ ਨੀਂ ਕਹਾਣੀ। ਆਪਣੇ ਹੀ ਜੈਸੇ ਹਮ ਨਾ ਕੋਈ ਵੋ ਦੇਖ ਰਹੇ ਹੈ ਕੋਈ ਸਪਨੇ ਵਿੱਚ ਕਣੀ ਚੱਲ ਰਹੀ ਹੈ,
ਹਾਂ ਉਹ ਤੇ ਸਹੀ ਗਲ ਏ ਤੁਸੀਂ ਫਿਰ ਕਿਤਾਬਾਂ ਜਿਹੜੀ ਹੈਗੀ ਆ ਨਾ ਦੇਖੋ ਮੂਵੀ ਅਗਰ ਤੁਸੀਂ ਦੇਖ ਰਹੇ ਹੋ ਉਹ ਤੁਸੀਂ ਦੋ ਤਿੰਨ ਘੰਟੇ 'ਚ ਕੰਪ ਪੀਟ ਹੋ ਜਾਣਗੇ ਕਿਤਾਬ ਪੜ੍ਹਨ ਨੂੰ ਨਾ ਕਈ ਵਾਰ ਕਿਤੇ,, ਕਿੰਨੇ ਦਿਨ ਲੱਗ ਜਾਂਦੇ ਹੈ ਦੇਖੋ ਰਾਈਟਰ ਜਿਹੜਾ ਹੁੰਦਾ ਹੈ ਉਹ ਕਿਤਾਬ ਅੱਗੇ ਤਾਂ ਕਈ ਕਰਰ ਕਿਉਂਕਿ ਬਿਲਕੁਲ ਤਸੱਲੀ ਨਾਲ ਲਿਖਦਾ ਉਹਦੇ ਕਰੈਕਟਰ ਦੇ ਬਾਰੇ ਚ ਉਹਦੀ ਸਾਰੀ ਚੀਜ਼ਾਂ ਦੇ ਬਾਰੇ ਚ ਤੇ ਮਤਲਬ ਮੂਵੀ ਤੇ ਦੇਖੋ ਤੁਸੀਂ ਗਏ ਦੋ ਤਿੰਨ ਘੰਟੇ ਵੇਖੀ ਆ ਗਿਆ ਅੱਜ ਕੱਲ੍ਹ ਕਿੰਨੀ ਸਹੂਲਅਤ ਹੋ ਗਈ ਹੈ ਮੂਵੀ ਵੇਖਣ ਚ ਕਿ ਤੁਸੀਂ ਜਿਵੇਂ ਤੁਸੀਂ ਕਿਹਾ ਮੋਬਾਇਲ ਫੋਨ ਚ ਲੈਪਟੋਪ ਚਲਾ ਕੇ ਤੇ ਟੀ ਵੀ 'ਚ ਨੈਟਫਲਿਕਸ ਵਗੈਰਾ ਕੋਈ ਵੀ ਤੁਸੀਂ ਆਪਣਾ
ਹਾਂਜੀ ਦੇਖੋ ਤੀਨ ਘੰਟੇ ਵਿੱਚ ਨਾ ਉਹ ਦਿਮਾਗ ਵਿੱਚ ਛਪ ਜਾਂਦੀ ਹੈ ਉਸ ਕੇ ਗਾਣੇ ਡਾਇਲੋਗ ਐਕਸ਼ਨ ਇਮੋਸ਼ਨ ਸਭ ਪੂਰਾ ਸਮਝ ਆ ਜਾਂਦਾ ਹੈ ਫਿਲਮ ਦੇਖ ਨਾਲ ਸਾਡਾ ਮਨ ਤਰੋ ਤਾਜ਼ਾ ਹੋ ਜਾਂਦਾ ਐ, ਤੇ ਥਕਾਨ ਵੀ ਦੂਰ ਹੋ ਜਾਂਦੀ ਐ।
ਹਾਂ। ਪਰ ਤੁਸੀਂ ਕਦੀ ਇਹ ਗੱਲ ਨੋਟਿਸ ਕੀਤੀ ਹੈਗੀ, ਕਿ ਜੇੜੀ ਜੋ ਮੂਵੀ ਤੁਸੀਂ ਦੇਖਣ ਜਾਂਦੇ ਓ ਉਹ ਤੇ ਸਾਨੂੰ ਜੇੜਾ ਡਾਇਰੈਕਟਰ ਜੋ ਚੀਜ਼ ਦੱਸਦਾ ਐ, ਮੂਵੀ ਦੇ ਅੰਦਰ ਓਈ ਔਂਦੀ ਹੈਗੀ।
ਹਾਂਜੀ ਦੇਖੋ ਜੀ ਫਿਰ ਹਾਂਜੀ ਫਿਲਮ ਸਾਲ ਸਾਨੂੰ ਜ਼ਿੰਦਗੀ ਤੇ ਅਲੱਗ-ਅਲੱਗ ਪਹਿਲੂ ਦਿਖਾਦੀਆਂ ਨੇ ਤੇ ਕੁਛ ਫ਼ਿਲਮਾਂ ਸਿੱਖਿਆਂ ਦਿੰਦੀਆਂ ਨੇ, ਤੇ ਕੁਛ ਸਮਾਜ ਦੀ ਸੱਚਾਈ ਦਿਖਾਉਂਦੀਆਂ ਐਂ। ਤੇ ਕੁਛ ਮਨੋਰੰਜਨ ਲੋਏ ਹੁੰਦਾ ਏ ਤੇ ਪਰਿਵਾਰ ਨਾਲ ਬੈਠ ਕੇ ਫਿਲਮ ਦੇਖ ਨਾ ਕੋਈ ਪਿਆਰ ਨੂੰ ਵਦਾਦਾ ਐ ਤੇ ਸਮੇ ਵਿੱਚ ਲਾਂਘਦਾ ਐ ਮਤ ਜੇੜੀ ਕੌਣਸੀ ਵੀ ਮੂਵੀ ਦੇਖ ਲੋ।
ਹਾਂ ਉਹ ਤੇ ਹੈਗਾ ਨਾਲ ਦੇਖੋ ਕਿਤਾਬਾਂ ਪੜ੍ਹਨ ਚ ਜਿੰਨਾਂ ਲੰਬਾ ਟਾਈਮ ਲੱਗਦਾ ਹੈਗਾ ਨਾ ਕਿ ਮਤਲਬ ਅ ਟਾਈਮ ਦੇਖੋ ਕਿਤਾਬ ਪੜ੍ਹਨ ਚ ਤੁਆਨੂੰ ਅਗਰ ਓਦੇ ਵਿੱਚ ਪੰਜਾਹ ਪੇਜ ਵੀ ਹੈਗੇ ਤੇ ਕਈ ਵਾਰ ਸਾਨੂੰ ਹਫ਼ਤਾ-ਹਫ਼ਤਾ, ਦਸ-ਦਸ ਦਿਨ ਲੱਗ ਜਾਂਦਾ। ਪਰ ਜੇੜਾ ਮੂਵੀ ਹੁੰਦਾ, ਉਹ ਟਾਈਮ ਦੀ ਬੱਚਤ ਵੀ ਹੁੰਦੀ ਐ ਨਾ। ਕਿਉਂਕਿ ਤਿੰਨ ਘੰਟੇ ਮੂਵੀ ਦੇਖੀ ਤੁਸੀਂ ਤੇ ਨਾਲ ਤੁਆਡੀ ਮੂਵੀ ਕੰਪਲੀਟ ਤੇ ਕੰਮ ਖਤਮ ਓਈ ਚੀਜ਼ ਹੋ ਗਈ ਨਾ ਕਿਉਂਕਿ ਕਿਤਾਬ ਦੇ ਅੰਦਰ ਨਾ ਹਰ ਚੀਜ਼ ਨਾ ਗਹਿਰਾਈ ਨਾਲ ਲਿਖੀ ਜਾਂਦੀ ਐ। ਕੈਣ ਦਾ ਮਤਲਬ ਮੇਰਾ ਓ ਹੇ ਗਾ
ਕਿਤਾਬ ਪੜ੍ਹਨਾ ਵੀ ਬਹੁਤ ਵੱਡੀ ਆਦਤ ਐ ਜੀ, ਕਿਤਾਬ ਪੜ੍ਹਨ ਨਾਲ ਸਾਡੀ ਸੋਚ ਵੜਦੀ ਐ ਤੇ ਗਿਆਨ ਵੜਦਾ ਐ
ਹਾਂ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਕਿਉਂਕਿ ਦੇਖੋ ਕਿਤਾਬਾਂ ਪੜ੍ਹਨ ਨਾਲ ਨਾ ਸਾਡੇ ਦਿਮਾਗ ਦੀ ਦੀ ਵੀ ਵਰਜਿਸ਼ ਹੋ ਗਈ ਨਾ ਕਿਉਂਕਿ ਦੇਖੋ ਤੁਸੀਂ ਕਿਤਾਬ ਪੜ੍ਹ ਰਹੇ ਹੋ ਤੁਹਾਨੂੰ ਮਤਲਬ ਤੁਹਾਡੀ ਫੋਕਸ ਮਤਲਬ ਕਿਉਂਕਿ ਤੁਸੀਂ ਕਿਤਾਬ ਮੋਬਾਇਲ ਮੂਵੀ ਵੇਖਦੇ ਵੇਖਦੇ ਤੁਸੀਂ ਨਾਲ ਮੋਬਾਇਲ ਵੀ ਚਲਾ ਪਰ ਕਿਤਾਬ ਪੜ੍ਹਦੇ ਹੋਏ ਤੁਸੀਂ ਮੋਬਾਇਲ ਨਾਲ ਨਹੀਂ ਚਲਾ ਸਕਦੇ ਨਾ ਕਿਉਂਕਿ ਤੁਹਾਡਾ ਸਾਰਾ ਫੋਕਸ
ਹਾਂ ਜੀ ਮੋਬਾਇਲ ਨਹੀਂ ਮੂਵੀ ਵਿੱਚ ਤ ਦੂਸੀ ਸਕ੍ਰਿਪਟਡ ਹੋਦੀ ਹੈ ਤੇ ਸਾਰੀ ਸਟੋਰੀ ਤੇ ਕਿਤਾਬਾਂ ਵਿੱਚ ਤ ਅ ਖੁਦ ਪੜ੍ਹਦੇ ਹੈ ਤਾਂ ਖੁਦ ਹੀ ਸੋਚਦੇ ਦਿਮਾਗ ਵਿੱਚ ਕਹਾਣੀ ਕੀ ਕਲਪਨਾ ਕਰਦਾ ਹੈ ਤੇ ਐ। ਕਿਰਦਾਰ ਹੋਗਾ ਤੇ ਐਸੇ ਹੋਇਆ ਹੋਊਗਾ ਹਰ ਜਗ੍ਹਾ ਅਸੀਂ ਆਪਣੇ ਮਨ ਵਿੱਚ ਬਣਾ ਲੈਂਦੇ ਹੈ ਤੇ ਇਸ ਨਾਲ ਦਿਮਾਗ ਤੇਜ਼ ਹੋਣ ਜਾਂਦਾ ਹੈ ਤੇ ਭਾਸ਼ਾ ਵੀ ਸੁਧਰ ਜਾਂਦੀ ਹੈ
ਹਾਂ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਭਾਸ਼ਾ ਤੇ ਮਤਲਬ ਸਾਡੀ ਲੈਂਗੁਏਜ ਜਿਹੜੀ ਹੈਗੀ ਵੋਕੈਬਲੇਗਰੀ ਉਹ ਬਹੁਤ ਵਧੀਆ ਹੋ ਜਾਂਦੀ ਹੈ ਕਹਿਣ ਦਾ ਮਤਲਬ ਦੇਖੋ ਕਿਤਾਬਾਂ ਜਿਹੜੀ ਹੁੰਦੀਆਂ ਨਾ ਉਹ ਸੱਚਾ ਦੋਸਤ ਵੀ ਤੇ ਹੈ ਸਾਡੇ ਸੱਚਾ। ਕਿਉਂਕਿ ਕਿਤਾਬਾਂ ਨਾਲ ਸਾਡਾ ਅਕੇਲਾਪਨ ਦੂਰ ਹੁੰਦਾ, ਸਾਨੂੰ ਮਤਲਬ ਮਤਲਬ ਫਰੈਂਡਸ਼ਿਪ ਕਿਉਂਕਿ ਸਾਨੂੰ ਕਿਸੇ ਦੀ ਫਰੈਂਡਸ਼ਿਪ ਦੀ ਲੋੜ ਨੀ ਹੈਗੀ ਕਿਤਾਬਾਂ ਨਾਲ ਨਾ।
ਹਾਂਜੀ ਦੇਖੋ ਜੀ ਕਿਤਾਬ ਪੜ੍ਹਨ ਨਾਲ ਤੋਂ ਬੁਕ ਹੈ ਭੰਡਾਰ ਬਣਦਾ ਹੈ ਬੱਚੇ ਅਗਰ ਛੋਟੀ ਉਮਰ ਤੋਂ ਤਾਂ ਪੜ੍ਹਨ ਦੀ ਆਦਤ ਬਣਾ ਲਿਆ ਤੋਂ ਹੀ ਪੜ੍ਹਾਈ ਵਿੱਚ ਵੀ ਆ ਆ ਗਏ ਰਹਿੰਦੇ ਹੈ ਤੇ ਕਿਤਾਬਾਂ ਨੂੰ ਸਾਨੂੰ ਧੀਰਜ ਸਿਖਾਉਂਦਾ ਹੈ। ਕਿਤਾਬ ਪੜ੍ਹਨ ਲਾ ਸਮੇਂ ਧਿਆਨ ਦੇਣਾ ਹੋਣਾ ਚਾਹੀਦਾ ਨੀ
ਹਾਂ ਦੇਖੋ ਕਿਤਾਬਾਂ ਤਾਂ ਦੇਖੋ ਨਾ ਮਤਲਬ ਤੁਸੀਂ ਪੜ੍ਹੀ ਅਗਰ ਤੇ ਤੁਸੀਂ। ਪਹਿਲੇ ਫਰੈਂਡ ਨਾਲ ਵੀ ਸ਼ੇਅਰ ਕੀਤੀ ਉਹਦੇ ਉਹਨੇ ਅੱਗੇ ਸ਼ੇਅਰ ਕੀਤੀ। ਤੇ ਕਿਤਾਬਾਂ ਤੇ ਲੰਬੇ ਦੌਰ ਨਾਲ ਮਤਲਬ ਇੱਕ ਕਿਤਾਬ ਜਿਹੜੀ ਹੁੰਦੀ ਉਹ ਲੰਬੇ ਦ ਟਾਈਮ ਤੱਕ ਸਾਡੇ ਨਾਲ ਰਹਿੰਦੀ ਹੈਗੀ, ਪਰ ਮੂਵੀ ਤੇ ਦੇਖੋ ਨਾਲ ਉਹਦੇ ਨਾਲ ਖ਼ਤਮ।
ਹਾਂਜੀ, ਹਾਂਜੀ। ਜੀ ਹਾਂਜੀ ਬਿਲਕੁਲ ਸਹੀ ਤਾਂ ਜੀ ਉਹੀ ਗੱਲ ਹੈ ਜੀ ਅ ਇੱਕ ਕੀਤਾ ਫਿਲਮ ਦੇਖਣਾ ਜਲਦੀ ਅਸਰ ਕਰਦਾ ਹੈ ਪਰ ਕਿਤਾਬ ਪੜ੍ਹਨਾ ਗਹਿਰਾ ਅਸਰ ਛੋੜਦਾ ਹੈ।
ਹਾਂ ਪਰ ਦੇਖੋ ਫਿਲਮਾਂ ਦੇਖਣਾ ਨਾ ਬੱਚਿਆਂ ਦੇ ਨਾ ਉੱਥੇ ਕਈ ਵਾਰ ਨਾ ਨੈਗੇਟਿਵ ਥੋਟ ਜਿਵੇਂ ਕਦੀ ਕਿਤੇ। ਕੋਈ ਦੂਸਰਾ ਸੀਨ ਆ ਰਿਹਾ ਜਾਂ ਕੋਈ ਵੈਸੇ। ਤੇ ਬੱਚਿਆਂ ਦੇ ਨਾ ਮਾਇੰਡ ਚ ਨਾ ਕੋਈ ਗਲਤ ਨਕਾਰਾਤਮਕ ਸੋਚ ਪੈਦਾ ਕਰ ਸਕਦਾ ਹੈ ਉਹੀ ਉੱਥੇ ਬੁ ਆਪਦੇ ਅੰਦਰ ਤਾਂ ਦੇਖੋ ਕਿਤਾਬ ਤੁਸੀਂ ਰੀਡ ਕਰਨੀ ਹੈਗੀ ਉੱਥੇ ਤੁਸੀਂ ਆਪਣਾ ਕਰੈਕ। ਖੁਦ ਬਣਾਉਣਾ ਕਹਿਣ ਦਾ ਮਤਲਬ ਇਹ ਹੋ ਗਿਆ।
ਹਾਂਜੀ, ਖੁਦ ਬਣਾਉਣਾ ਹੈ ਤੇ ਖੁਦ ਸੋਚਣਾ ਹੈ ਕਿ, ਕੀ- ਕੀ ਹੁੰਦਾ ਹੋਗਾ। ਤੇ ਇਹ ਇਨਸਾਨ ਕੈਸਾ ਦਿਖਦਾ ਹੋਗਾ ਕਿ। ਕੀ- ਕੀ, ਕੀ -ਕੀ ਹੋਗਾ ਇਸਨੇ? ਦੇਖੋ ਇਹ ਵੀ ਗੱਲ ਹੈ ਬ ਜੀ ਬਸ ਫਿਲਮ ਖਤਮ ਹੁੰਦੀ ਹੈ ਤਾਂ ਕਹਾਣੀ ਜਲਦੀ। ਦੀ ਭੁੱਲ ਜਾਂਦੇ ਹੈ ਤੇ ਪਰ ਕਿਤਾਬ ਦੀ ਕਹਾਣੀ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ।
ਹਾਂ, ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆ ਕਿ ਦੇਖੋ ਸਾਡੀ ਸੰਸਕ੍ਰਿਤੀ। ਨੂੰ ਜਿੰਦਾ ਰੱਖਣ ਵਾਸਤੇ ਤੇ ਦੋਨਾਂ ਚੀਜ਼ਾਂ ਦਾ ਆਪਣਾ ਮਹੱਤਵ ਹੈਗਾ। ਫਿਲਮਾਂ ਵੀ ਹੈਗੀਆਂ ਤੇ ਕਿਤਾਬ ਵੀ ਹੈਗੀ ਕਿਉਂਕਿ ਫਿਲਮਾਂ ਚ ਵੀ ਸਾਡੇ ਦੇਖੋ ਉਹ ਜਿਹੜੇ ਆਜ਼ਾਦ ਮਤਲਬ ਸਾਡੇ ਜਿਹੜੇ ਫੇਮਸ ਕਰਕ ਹੋਂਦੇ ਆ ਜਿਵੇਂ ਆਜ਼ਾਦੀ ਦੇ ਟਾਈਮ ਦੇ ਜਾਂ ਵੈਸੇ ਜਿਹਨਾਂ ਨੇ ਕੋਈ ਚੀਜ਼ ਇਨਵੈਂਟ ਕੀਤੀਆਂ, ਉਸ ਚੀਜ਼ ਦੇ ਬਾਰੇ ਚ ਸਾਨੂੰ, ਕਿਤਾਬਾਂ ਚ ਵੀ ਦੇਖ ਪੜ੍ਹਨ ਨੂੰ ਮਿਲਦਾ ਹੈਗਾ, ਤੇ ਨਾਲ ਮੂਵੀ ਚ ਦੇਖਣ ਚ ਵੀ ਮਿਲਦਾ ਹੈਗਾ ਨਾ।
ਹਾਂਜੀ ਦੇਖੋ ਆੱਜ ਦੇ ਡਿਜੀਟਲ ਜ਼ਮਾਨੇ ਵਿੱਚ ਲੋਕ ਕਿਤਾਬ ਤੋਂ ਜ਼ਿਆਦਾ ਫਿਲਮ, ਤਾਂ ਧਿਆਨ ਦੇ ਰਹੇ ਨੇ, ਪਰ ਸਾਨੂੰ ਦੋਨੋ ਵਿੱਚ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਹੈ,
ਨਈ ਏ ਗੱਲ ਤਾਂ ਤੁਸੀ ਕਈ ਆ ਕਿ ਦੇਖੋ ਇੱਕ ਵਿਗਿਆਨਿਕ ਨੇ ਵੀ ਇਹ ਗੱਲ ਕਈ ਹੈਗੀ ਕਿ ਕਿਤਾਬ ਜਿਹੜੀ ਹੁੰਦੀ ਹੈਗੀ ਆ ਓ ਅਗਰ ਅਸੀਂ ਰੋਜ਼ ਦਸ ਮਿੰਟ ਵੀ ਪੜ੍ਹਦੇ ਹੈਗੇ ਨਾ ਤਾਂ ਸਾਡਾ ਜਿਹੜਾ ਸਟਰੈਸ ਹੈਗਾ ਨਾ ਟੈਂਸ਼ਨ ਉਹ ਮਤਲਬ ਸਾਡੀ ਸੀਸਟੀ ਐਟ ਪਰਸਂਟ ਕਟ ਹੁਣ ਦੀ ਹੈਗੀ ਮਤਲਬ ਕਿਤਾਬਾਂ ਜਿਹੜੀ ਹੈਗੀ ਸਾਡੀ ਥੈਰੇਪੀ ਵੀ ਹੈਗੀ ਏ
ਹਾਂਜੀ, ਹਾਂਜੀ ਏਹੀ ਗੱਲ ਏ ਜੀ ਥੋੜਾ ਸਮਾਂ ਫਿਲਮ ਦੇਖ ਫਿਰ ਲਾਈ ਤੇ ਥੋੜਾ ਸਮੇਂ ਕਿਤਾਬ ਪੜ੍ਹਨ ਲਾਈ ਵੀ ਦੇਣਾ ਚਾਈਦਾ
ਹਾਂ ਕਿਉਂਕਿ ਕਿਤਾਬਾਂ ਜਿਹੜੀਆਂ ਹੁੰਦੀਆਂ ਸਾਡੇ ਦਿਲ ਦੀ ਨਾ ਮਤਲਬ ਮਤਲਬ ਕਹਿ ਸਕਦੇ ਹੋ ਕਿ ਗੁੱਡ ਹਾਰਮੋਨ ਜਿਹੜੇ ਹੋ ਗਏ ਨਾ ਉਹਨੂੰ ਰਿਲੀਜ਼ ਕਰਦੀ ਹੈਗੀ ਆ ਕਿ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਬੰਦਾ ਇਕੱਲਾ ਹੋ ਗਿਆ ੳ ਜਿਹਨੂੰ ਬੰਦਾ ਬੰਦਿਆਂ ਨੂੰ ਇੰਗਜਾਇਟੀ ਜਾਂ ਡਿਪ੍ਰੈਸ਼ਨ ਹੁੰਦਾ ਉਸ ਬੰਦਿਆਂ ਨੂੰ ਜਿਹੜੇ ਕਿਤਾਬ ਹੁੰਦੀ ਏ ਨਾ ਉਹ ਮਤਲਬ ਉਹ ਸੱਚਾ ਦੋਸਤ ਹੁੰਦੀ ਏ ਕਹਿਣ ਦਾ ਮਤਲਬ
ਹਾਂਜੀ ਦੇਖੋ ਜੀ ਰੋਜ਼ਾਨਾ ਥੋੜਾ ਥੋੜਾ ਪੜ੍ਹਨ ਦੀ ਆਦਤ ਵੀ ਬਣ ਜਾਏਵੇਗੀ ਅਗਰ ਹਮ ਰੋਜ਼ ਆਪਨ ਥੋੜਾ ਥੋੜਾ ਪੜੇਗੇ ਤੇ ਹਮਾਰਾ ਸਲੇਬਸ ਵੀ ਪੂਰਾ ਹੋ ਜਾਂਦਾ ਏ ਸਕੂਲ ਦਾ ਉ ਯਾ ਫਿਰ ਕੋਈ ਹਮ ਟੋਪਿਕ ਪੜ੍ਹ ਰਹੇ ਤੇ ਕਿ ਕੋਈ ਹਮ ਐਵੇ ਕੋਈ ਕਹਾਣੀ ਪੜ੍ਹ ਰਹੇ ਹੋ ਬਹੁਤ ਸੇ ਲੋਗੋ ਨੂੰ ਸ਼ੌਕ ਹੁੰਦਾ ਹੈ ਤੇ ਇਹ ਸਟੋਰੀ ਪੜ੍ਹਦੇ ਆ
ਹਾਂ ਉਹ ਤੇ ਹੈਗਾ ਦੇਖੋ ਸਿਨੇਮਾ ਹੋਲ ਅਗਰ ਅਸੀਂ ਜਾਂਦੇ ਆ ਤੇ ਮਤਲਬ ਜਿਹੜਾ ਢਾਈ ਘੰਟੇ ਦਾ ਅੰਧੇਰਾ ਹੁੰਦਾ ਹੈ ਕਈ ਬੰਦਿਆਂ ਦੀ ਜ਼ਿੰਦਗੀ ਉਚਾਲਾ ਲਿਆਂਦਾ ਕਿਉਂਕਿ ਜਿਹੜਾ ਦੇਖੋ ਤੁਸੀਂ ਦੇਖਿਆ ਹੋਏਗਾ ਮੂਵੀ ਚ ਮਤਲਬ ਅਗਰ ਪੰਦਰਾ ਵੀ ਬੰਦੇ ਕੰਮ ਕਰਦੇ ਆ ਤੇ ਸਭ ਦਾ ਰੋਜ਼ਗਾਰ ਵੀ ਤੇ ਮਿਲਦਾ ਨਾ ਉਹਦੇ ਨਾਲ ਉਹਨੂੰ
ਹਾਂਜੀ, ਹਾਂਜੀ ਇਹ ਵੀ ਗੱਲ ਸਈ ਦੱਸਿਓ ਤੁਸੀਂ ਰੋਜ਼ਗਾਰ ਵੀ ਮਿਲਦਾ ਏ ਤੇ ਉਹਨੋ ਨੂੰ ਇਨਕਮ ਮਿਲਦੀ ਏ ਤੇ ਫਿਰ ਉਹਨੋ ਦਾ ਘਰ ਚੱਲਦਾ ਏ
ਐਂਟਰਟੇਨਮੈਂਟ ਵੀ ਹੁੰਦਾ ਸਾਡਾ
ਹਾਂਜੀ ਹਾਂਜੀ ਇਹ ਵੀ ਗੱਲ ਏ ਜੀ ਕਿਤਾਬ ਪੜ੍ਹਨਾ ਵੀ ਜ਼ਰੂਰੀ ਏ ਤੇ ਫੇਰ ਮਨ ਨੂੰ ਖੁਸ਼ੀ ਖ਼ੁਸ਼ੀ ਦਿੰਦੀ ਐ ਤੇ ਕਿਤਾਬ ਦਿਮਾਗ ਨੂੰ ਰੋਸ਼ਨ ਕਰਦੀ ਏ ਦੋਨੋ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਆ ਕੀ ਕਰਨਾ ਹੈ ਕਿਤਾਬ ਬੁਕ ਵੀ ਪੜੋ ਅਤੇ ਮਨੋਰੰਜਨ ਵੀ ਕਰੋ
ਉਹ ਤੇ ਸਈ ਆਖੀ ਕਿਉਂਕਿ ਦੇਖੋ ਕਿਤਾਬਾਂ ਜਿਵੇਂ ਦੇਖ ਕੇ ਸਾਨੂੰ ਸਕੂਨ ਪੜ੍ਹ ਕੇ ਹੁਨ ਸਾਨੂੰ ਸਕੂਨ ਮਿਲਦਾ ਉਹ ਓਦੇ ਮੂਵੀ ਦੇੇਖ ਕੇ ਵੀ ਸਾਨੂੰ ਥਕਾਨ ਦੂਰ ਹੁੰਦੀ ਏ ਕਈ ਵਾਰੀ ਕਿਉਂਕਿ ਦੇਖੋ ਕੰਮ ਹਮੇ ਰੋਟੀ ਔਰ ਪੈਸਾ ਦੇ ਸਕਦਾ ਲੇਕਿਨ ਕਿਤਾਬ ਔਰ ਇਨਸਾਨ ਫਿਲਮੇ ਜਿਹੜੀ ਹੁੰਦੀ ਏ ਸਾਨੂੰ ਇਨਸਾਨੀ ਜਜ਼ਬਾਤੋ ਨੂੰ ਜੀਣਾ ਸਿਖਾਉਂਦੀ ਏ ਨਾ ਇਸ ਕਾਰਨ ਹੁੰਦੀ ਏ ਨਾ
ਜੀ ਬਸ ਇਹੀ ਗੱਲ ਏ ਜੀ ਦੋਨੋ ਦਾ ਆਪਣਾ ਆਪਣਾ ਰੋਲ ਹੈ ਜ਼ਿੰਦਗੀ ਵਿੱਚ
ਹਾਂਜੀ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ
ਹਾਂਜੀ, ਹਾਂਜੀ ਸਸ ਰੀ ਆ ਅਕਾਲ ਜੀ